ਹੈਲੋ
ਹਾਂਜੀ, ਸ਼ਸ਼ੀ ਕਾਲ ਜੀ।
ਸ਼ਸ਼ੀ ਕਾਲ ਭੈਣ ਜੀ, ਹੋਰ ਕੀ ਹਾਲ, ਠੀਕ ਓ?
ਵਧੀਆ ਜੀ ਵਧੀਆ, ਹਾਂਜੀ ਤੁਸੀਂ ਸੁਣਾਓ? ਬੜੇ ਦਿਨਾਂ ਬਾਅਦ ਕੌਲ ਕੀਤੀ।
ਬਸ ਜੀ, ਤੁਹਾਨੂੰ ਪਤਾ ਈ ਐ ਵਹਲੇ ਨਹੀਂ ਸੀ, ਬੱਚਿਆਂ ਦੇ ਟੈਸਟ-ਟੂਸਟ ਚੱਲਦੇ ਪਏ ਸੀ। ਤਾਂ ਕਰਕੇ ਜੀ ਉਹਨਾਂ ਦੇ ਪੜ੍ਹਾਈਆਂ ਦਾ ਧਿਆਨ ਲੱਗਿਆ ਹੋਇਆ ਸੀ ਜੀ, ਬਸ। ਹੁਣ ਬਸ ਵਿਹਲੇ ਹੋਏ ਨਾ ਅਖੀਰਲਾ ਪੇਪਰ ਹੈਗਾ ਅੱਜ, ਮੈਂ ਕਿਹਾ ਚੱਲ ਦੇ ਆ। ਫਿਰ ਨਾਲੇ ਅੱਜ ਮੱਸਿਆ ਹੈਗੀ ਸੀ, ਤੇ ਗੇ ਨਾਲ ਦੀ ਹੈਗੇ ਗੁਆਂਢੀ, ਉਹ ਕਹਿੰਦੇ ਚਲ ਆਓ ਗੋਪਾਲ ਮੋਚਨ ਲੰਘ ਚਲੀਏ? ਬਸ ਉੱਥੇ ਬਸੇ ਸੋਚ ਤਿਆਰ ਹੋਈ, ਫਿਰ ਗਰਮੀ ਵੇਖਕੇ ਫੇਰ ਉਹ ਰੁਕਗੇ ਆਂ। ਮੈਂ ਕਿਹਾ ਚੱਲ ਰਹਿਣ ਦੇ ਇੰਨੀ ਗਰਮੀ ਕਿੱਥੇ ਜਾਵਾਂਗੇ ਛੱਡੋ ਪਰੇ, ਹੋਰ ਤੁਸੀਂ ਸੁਣਾਓ?
ਅਸੀਂ ਵੀ ਵਧੀਆ ਜੀ ਵਧੀਆ, ਸਭ ਵਧੀਆ। ਜੀ ਅਸ ਤਾਂ ਹਜੇ ਸੋਚ ਵਿਚਾਰ 'ਚ' ਈ ਬੈਠੇ ਆਂ ਕੀ ਬਣਾਈਏ।
ਅੱਛਾ ਜੀ। ਅੱਛਾ, ਇੱਕ ਨਾਲੇ ਗਰਮੀ ਵੀ ਬਹੁਤ ਐ ਨਾ, ਦਿਲ ਦਾ ਸਮਝ ਵੀ ਨਹੀਂ ਆ ਰਿਹਾ। ਕੀ ਬਣਾਈਏ, ਤੇ ਕੀ ਖਾਈਏ।
ਗੇ ਤਾਂ ਹੈਗੀ ਆ, ਬੱਚੇ ਵੀ ਨਾ ਕੋਈ ਚੀਜ਼ ਖਾਕੇ ਰਾਜ਼ੀ ਨਹੀਂ ਹੈਗੇ, ਕੋਈ ਵੀ ਚੀਜ਼ ਬਣਾ ਲਓ, ਹੁਣ ਇਹੀ ਸੋਚਿਆ। ਕੀ ਵੈਜੀਟੇਬਲ ਪਲਾ, ਆਪਣਾ ਰਾਈਸ ਬਣਾਕੇ ਦੇਖਦੀ ਹਾਂ, ਉਹ ਬਣਾ ਲੈਂਨੀ ਆਂ। ਇਸ ਕਰਕੇ ਅਜੇ ਕੁਛ ਨਹੀਂ ਚਾੜਿਆ।
ਅੱਛਾ, ਸਬਜ਼ੀਆਂ ਵੀ ਮੱਤ ਮਾਰੀ ਹੋਈਏ, ਘੀਆ, ਤੋਰੀਆਂ ਆਹੀ ਰਹਿ ਗੀਆਂ ਨੇ। ਭਿੰਡੀਆਂ, ਜੋ ਖਾਂਦੇ ਨੀ ਨਿਆਣੇ।
ਖਾਂਦੇ ਨੀ, ਮੈਂ ਕਹਿ ਰਹੀ ਸਬਜ਼ੀਆਂ ਨੂੰ ਇੰਨੀ ਅੱਗ ਲੱਗੀ ਪਈਆ, ਮਹਿੰਗਾਈ ਇੰਨੀ ਜ਼ਿਆਦਾ ਹੋਈ ਵੀ ਹੈ, ਪੁੱਛੋ ਕੁਛ ਨਾ, ਕੱਲ ਇੱਕ ਸਬਜ਼ੀ ਦਾ ਅਹ ਲੇਕੇ ਆਈ ਆਂ, ਗੋਭੀ ਦਾ ਫੁੱਲ ਇੱਕ ਸਿਰਫ ਚਾਲੀ ਰੁਪਏ ਦਾ ਜੇਦੇ ਚ ਇੱਕ ਟਾਈਮ ਦਾ ਈ ਗੁਜ਼ਾਰਾ ਹੋਏ, ਹਾਂਜੀ।
ਅੱਛਾ-ਅੱਛਾ। ਬੜਾ ਬੁਰਾ ਹਾਲ ਏਨਾ ਮੈਂਗਾ ਹੋਯਾ ਪੇਆ ਨਾ ਸਮਾਨ ਕਿ ਪੁੱਛੋ ਈਨਾ। ਹਰ ਚੀਜ ਦੀ ਮੈਂਗਾਈ ਵੱਧੀ ਪਈਆ, ਹੁਣ ਪਿਆਜ ਈ ਵੇਖਲੋ, ਚਾਲੀ ਰਪੇ ਕਿੱਲੋ ਹੋ ਗਏ ਨੇ ਕਿੱਥੇ ਵੀਹ ਰੁਪਏ ਕਿੱਲੋ ਮਿਲਦੇ ਪਏ ਸੀ। ਆ ਦੋ ਬਰਸਾਤਾਂ ਕੀ ਆਈਆਂ 'ਚ' ਪਿਆਜ ਵੀ ਇੰਨੇ ਮਹਿੰਗੇ ਹੋ ਗਏ ਨੇ ਜੀ।
ਹੋਰ ਪਿਆਜ ਲੋ, ਟਮਾਟਰ ਸਾਰ ਇੱਕ ਸਬਜ਼ੀਆਂ ਈਂ ਨਾ ਇੱਕ ਘੀਆ ਦੀ ਸਿਰਫ ਇੱਕ ਛੋਟੀ ਜੀ ਘੀਆ ਤੀਹ ਰੁਪਏ ਦੀ ਇੱਕ। ਦੱਸੋ ਬੰਦੇ ਦਾ ਇੱਕ ਟਾਈਮ ਦੀ ਬਣ ਜਾਂਦੀਏ, ਦੂਜੇ ਟਾਈਮ ਦਾ ਬੰਦਾ ਫਿਰ ਕੀ ਦੇਖ ਕਿ ਓ ਤਿੰਨੋਂ ਟਾਈਮ ਕੇੜੀ ਸਬਜ਼ੀਆਂ ਬਣਾਈਏ?
ਬਿਲਕੁਲ ਜੀ, ਬਿਲਕੁਲ-ਬਿਲਕੁਲ ਸਈ ਗੱਲ ਐ ਆਪਾਂ ਤੇ ਕੱਲ ਰਾਜ ਬਣਾਏ ਸੀ। ਮੈਂ ਕੇਆ ਚੱਲ ਸਬਜ਼ੀਆਂ ਖਾਂਦੇ ਨੀ ਚੱਲ ਰਾਜਮਾਂਹ ਖਾ ਲੈਂਦੇ ਨੇ, ਛੋਲੇ ਖਾ ਲੈਂਦੇ ਨੇ। ਮੈਂ ਚੱਲ ਐ ਬਣਾਈਏ, ਅੱਜ ਮੈਂ ਤੁਆਨੂੰ ਤਾਂ ਫੋਨ ਲਾਣ ਨੂੰ ਕਰਦੀ ਸੀ ਮੈਂ ਕੇਆ ਪੁੱਛਾਂ ਜਰਾ ਤੁਸੀਂ ਚਾਂਪ ਸੁਣਿਆ ਬੋਤ ਵਧੀਆ ਬਣਾ ਲੈਂਦੇ, ਕਿਵੇਂ ਬਣਾ ਦਿੰਦੇ ਓਜੀ ਦੱਸੋ ਸਾਨੂੰ ਵੀ। ਅਸੀਂ ਵੀ ਬਣਾ ਕੇ ਵੇਖੀਏ, ਹਾਂਜੀ-ਹਾਂਜੀ ਗਰੇਵੀ ਵਾਲੀ ਚਾਪ।
ਦੇਖੋ ਚਾਮਪਾ ਤਾਂ ਸਾਡੇ ਐਵੇਂ ਨਾ ਸਾਡੇ ਆਂਦੀ ਜਿਵੇਂ ਤੁਸੀਂ ਇੱਕ ਪੈਕੇਟ ਲਿਆਤਾ। ਤੇ ਸਾਨੂੰ ਪਤਾ ਬਰਫ਼ ਚ ਵਿੱਚ ਤਾਂ ਪਿਆ ਹੀ ਹੁੰਦਾ, ਓਨੂੰ ਜਿਵੇਂ ਪਾਣੀ ਚ ਨਾ ਹਲਕਾ ਜਾਂ ਪੈਲਾਂ ਪਾਣੀ ਚ ਪੀਉ ਕੇ ਰੱਖ ਦਿਉਂ, ਜੇੜੀ ਓਦੀ ਬਰਫ-ਬੁਰਫ ਏ ਨਾ ਸਾਰੀ ਮੈਲਟ ਹੋਜੂ, ਨਾ ਨਰਮ ਪੈਜੂਗੀ। ਫੇਰ ਓਨੂੰ ਚਾਂਪ ਨੂੰ ਨਾ ਚੰਗੀ ਤਰ੍ਹਾਂ ਮਤਲਬ ਕਿ ਨਿਚੋੜ ਲਓ ਹੱਥ ਨਾਲ।
ਤੇ ਚਾਂਪ ਨਾ ਗੱਲ ਸੁਣੋ, ਓ ਪੈਕੇਟ ਜੋ ਚਾਂਪ ਦਾ ਆਂਦਾ। ਓ ਚਾਪ ਆ ਨਾ ਕੁਝ ਦੋ ਤਰ੍ਹਾਂ ਦੇ ਵਖਾਂਦੇ ਨੇ। ਕੈਂਦੇ ਨੇ ਇੱਕ ਵਧੀਆ ਵਾਲੀ ਹੁੰਦੀਏ। ਇੱਕ ਘੱਟ ਵਾਲੀ ਹੁੰਦੀ ਐ ਕੀ ਹਸਾਬ-ਕਤਾਬ ਕੁੱਛ ਪਤਾ ਤੁਆਨੂੰ?
ਇਹਦਾ ਤਾਂ ਨਾ ਹਸਾਬ-ਕਤਾਬ ਦੇਖੋ, ਮੈਨੂੰ ਤਾਂ ਆਪ ਨੀ ਵੈਸੇ ਪਤਾ ਮੇਰੇ ਹਸਬੈਂਡ ਨੂੰ ਮੰਗਵਾਂਦੇ ਆ, ਅਸੀਂ ਤਾਂ ਸੋਇਆਬੀਨ ਵਾਲੀ ਮੰਗਵਾਨੇ ਆ। ਜੇੜੀ ਮੇਨ ਸੋਇਬੀਨ ਕਈ ਏਨਾ, ਕਈ ਐ ਅਰਾ ਰੋਟ ਬੀਚ ਮੈਂ ਪਤਾ ਨੀ ਕੀ ਕਿ ਮਿਕਸ ਕਰਕੇ ਕਰਦੇ ਆ ਲੇਕਿਨ ਓ ਐ ਨਾ ਜਿਵੇਂ ਆਪਾਂ ਗਰੇੇਵੀ ਚ ਪਾਨੇ ਆ ਚਾਪ ਫਰਾਈ ਕਰਨ ਤੋਂ ਬਾਦ ਓ ਐਨਾ ਜੇੜੀ ਹਲਕੀ ਵਾਲੀ ਹੁੰਦੀ ਏਨਾ, ਓ ਸਾਰਾ ਜਿਵੇਂ ਰੋਲ-ਰੋਲ ਐਨਾ ਓ ਖਿਨੱਰ ਜਾਂਦੇ ਆ ਬਿਲਕੁਲ। ਖੁੱਲ ਜਾਂਨੇ ਆ ਓ ਰੋਲ ਔਰ ਜੇੜੀ ਆਪਾਂ ਵਧੀਆ ਵਾਲੀ ਚਾਪ ਹੈਗੀਏ ਜਿਵੇਂ ਅਪ ਆਪ ਸੋਇਆਬੀਨ ਦੀ ਸਪੈਸ਼ਲ ਓਨੂੰ ਕੈਕੇ ਲੈਕੇ ਆਈਦੀ ਆ। ਓ ਚਾਏ ਗਰੇੇਵੀ ਚ ਨਾ ਜਿੰਨੀ ਮਰਜ਼ੀ ਤੁਸ ਚਪਕਾ ਲੋ ਓ ਰੋਡ ਚ ਰੋਡ ਹੀ ਰਹਿਣਗੇ। ਏ ਨੀ ਐ ਓਨੂੰ ਚਾਪ ਦੀ ਖਨੇਨੀ ਤਾਂ ਗਰੇਵੀ 'ਚ' ਸਾਰੇ ਘੁੱਲ ਜਾਂਦੇ ਆ ਓਹੋ।
ਨਈਂ ਹੁਣ, ਉਹ ਆਏ ਹੋਏ ਨੇ ਨਾ ਨਵੇਂ ਚਾਪ ਆ ਗਏ ਨੇ ਜੀ ਓ ਵਾਲੇ ਉਤੇ ਕੈਂਦੇ ਓ ਲ ਲੇਪ ਜਾ ਲੱਗਿਆ ਹੁੰਦਾ ਓਤੇ ਕੀ ਕੈਦੇ ਮਸਾਲਾ ਸਾਰਾ ਲੱਗੇਆ ਹੁੰਦਾ। ਬਸ ਲਿਆਓ ਡੀਪ ਫ੍ਰੀਜ਼ਰ ਚ ਕੱਢੋ ਪਰ ਫਰਾਈ ਕਰ ਲੋ ਜੀ। ਵੀ ਕੋਈ ਮਸਾਲਾ ਲਾਣ ਦੀ ਜਰੂਰਤ ਨੀਂ ਪੈਂਦੀ ਕੈਂਦੇ।
ਓ ਤਾਂ ਠੀਕ ਐ ਲੇਕਿਨ ਏ ਐ ਵੀ ਅਗਲਾ ਪਤਾ ਨੀ ਕੇੜੇ-ਕੇੜੇ ਮਸਾਲੇ ਆਪਾਂ ਲਗਾਦੇ ਆਂ। ਆਪਾਂ ਤਾਂ ਦੇਖੋ ਆਪਾਂ ਤਾਂ ਲੈ ਕੇ ਆਨੇ ਆਂ ਫਰੈਸ਼, ਦੂਸੀ ਚ ਚੰਗੀ ਜੇੜੀ ਬਿਲਕੁਲ ਪਲੇਨ ਆਂਦੀ ਐ ਨਾ ਓਦੇ
ਫਿਰ ਦਸ ਈ ਦੋ ਸਾਨੂੰ ਆਪਾਂ ਵੀ ਬਣਾ ਕੇ ਵੇਖੀਏ।
ਹਾਂ ਜਿਵੇਂ ਤੁਸੀਂ ਸਿੰਪਲ ਵਾਲੀ ਲੇਲੀ ਵਾਈਟ ਆਏਗੀ, ਜਿਵੇਂ ਆਪਾਂ ਨੂੰ ਚੰਗੀ ਤਰ੍ਹਾਂ ਨਿਚੋੜ ਲਈ ਨਾ ਫੇਰ ਨਿਚੋੜਨ ਤੋਂ ਬਾਦ ਆਪ ਆਪਾਂ ਨੇ ਕੀ ਕਰਨਾ ਓਨੂੰ ਨਿਚੋੜਨ ਤੋਂ ਬਾਦ ਜਿਵੇਂ ਆਪਾਂ ਆਰਾਰੋਟ ਲੈ ਲੈਂਦੇਆਂ। ਆਰਾਰੋਟ ਹੈਗਾ ਤੁਆਡੇ ਕੋਲ ਤ ਓ ਵੀ ਠੀਕੈ ਤਾਂ ਫੇਰ ਮੈਦਾ ਵੀ ਯੂਜ਼ ਕਰ ਸਕਦੇਓ ਥੋੜ੍ਹਾ ਜੇਆ ਜਿਵੇਂ ਆਪਾਂ ਨੇ ਮੈਦਾ, ਨਮਕ, ਮਿਰਚ ਤੇ ਅਸੀਂ ਲਾਲ ਰੰਗ ਡਾਲ ਦਿੰਨੇ ਆਂ ਓਦੇ ਚ ਕਲਰ ਲਈ ਨਾ। ਓਨਾਂ ਸਾਰੇਆਂ ਨੂੰ ਮਿਕਸ ਕਰਕੇ ਨਾ ਓਦਾ ਜਿਵੇਂ ਆਪਾਂ ਪਕੌੜੇ ਜ ਨੀ ਬਣਾਦੇ ਸੀ, ਆਲੂਆਂ ਦਾ ਆਪਾਂ ਜਿਵੇਂ ਲਹ ਬੇਸਣ ਚ ਕਰਦੇ ਹਾਂ ਓਵੇਂ ਆਪਾਂ ਨੇ ਨਾ ਓਨੂੰ ਕਰਨੀ ਐ। ਲਪੇਟ, ਹਾਂਜੀ-ਹਾਂਜੀ ਲਪੇਟ ਲੈਨੀ ਆ ਤੁਸੀਂ ਲਪੇਟਨ ਤੋਂ ਬਾਦ ਕਰਦੋ ਤੁਸੀਂ ਫਰਾਈ ਓ ਤੁਸੀਂ ਅਗਰ ਫਰਾਈ ਕਰਨ ਤੋਂ ਬਾਦ ਨਾ ਜਿਵੇਂ ਤੁਆਨੂੰ ਪਤਾ ਕਿ ਹਾਂ ਗਈ ਐ ਹਾ, ਆਪਾਂ ਕੱਢੋਗੇ ਤੁਸੀਂ ਓਨੂੰ ਚਾਹੇ ਤੁਸੀਂ ਐਵੇਂ ਵੀ ਖਾਓਗੇ ਨਾ ਫਰਾਈ ਕਰੀ ਏਨੀ ਵਦੀਆ ਲੱਗਦੀ ਐ। ਪੁੱਛੋ ਕੁਛ ਨਾ ਮੇਰੇ ਬੱਚਾ ਕਈ ਵਾਰ ਐਵੇਂ ਹੀ ਖਾ ਲੈਂਦੇ ਆ, ਹਾਂ। ਕਵੀ ਮੇਰੇ ਪਾਪਾ ਵੀ ਹੈ ਓਵੀ ਫਰਾਈ ਕਰਕੇ ਜਿਵੇਂ ਫਰਾਈ ਕਰੀ ਵੀ ਹੋਏਗੀ ਨਾ ਗਰੇਵੀ ਵੀ ਨਈ ਵੀ ਓ ਤਾਂ ਵੀ ਖਾ ਏਨਾ ਸਵਾਦ ਲੱਗਦੀ ਐ, ਪੁੱ
ਅੱਛਾ-ਅੱਛਾ, ਤੇ ਲਸਣ ਵਗੈਰਾ ਪੇਸਟ ਵਗੈਰਾ ਵੀ ਪਾਦੇ ਓਨੂੰ ਮਸਾਲੇ ਚ ਤਲਣ ਵਾਸਤੇ।
ਹਾਂ ਓਦੇ 'ਚ ਨਾ ਕਲਰ ਵਾਸਤੇ ਤਾਂ ਹਾਂ ਲਸਣ ਦਾ ਨਾ ਅਸੀਂ ਪਾਣੀ ਪਾ ਲੈਂਦੇ ਆ।
ਅੱਛਾ ਲਸਨ ਦਾ ਪਾਨੀ, ਤੇ ਲਸਨ ਦਾ ਪਾਨੀ ਕਿਵੇਂ ਪਾਦੇ ਹੋ ਮਤਲਬ ਕੁੱਟ ਕੇ ਪਾਦੇ ਹੋ ਕੀ ਹਿਸਾਬ-ਕਿਤਾਬ ਐ।
ਨਈ ਜਿਵੇਂ ਲਸਨ ਐ ਨਾ। ਆਪਾਂ ਨੇ ਓਨੂੰ ਕੈਅ ਕੀਤਾ ਜਿਵੇਂ ਅਹ ਛਿਲਕੇ ਵੀ ਨੀ ਆਪਾਂ ਨੇ ਓਤਾਰੇ ਖਾਲੀ ਲਸਨ ਨੂੰ ਨਾ ਬਿਨਾ ਈ ਛਿਲਕੇ ਛਿਲਕੇ ਤਾਰੇ ਜਿਵੇਂ ਓਪਰ-ਓਪਰ ਕੇ ਪੋਲੇ-ਪੋਲੇ ਚ ਸਾਫ਼ ਕਰੇ ਕੇ ਨਾ ਆਪਾਂ ਮਿਕਸੀ ਚ ਘੁੰਮਾ ਲੈਂਨੇ ਆਂ, ਓਨੂੰ ਫੇਰ ਜਬ ਮਿਕਸੀ ਚ ਘੁਮਾ ਲਿਆ ਓਨੂੰ ਜੇੜਾ ਓਸ ਕੀ ਓ ਜਿੰਦਾ ਕਾਗਜ਼ ਓਸੇ ਜੋ ਛਿਲਕੇ-ਛੁਲਕੇ ਸੋਚਦਾ ਨਾ। ਛਲਣੀ ਚ ਨਾ ਆਪਾਂ ਛਾਣ ਲੈਂਦੇ ਹਾਂ ਓ ਸਾਰੇ ਛਿਲਕੇ ਸਦਾ ਨਿਕਲ ਜਾਂਦੇ ਆ, ਓਦਾ ਪਾਣੀ-ਪਾਣੀ ਰੇਅ ਜਾਂਦਾ। ਓ ਆਪਾਂ ਓਦੇ ਚ ਵੀ ਪਾਣੇ ਆ ਤੇ ਓਹੀ ਆਪਾਂ ਗਰੀਵੀ ਚ ਵੀ ਪਾਨੇ ਆ। ਫੇਰ ਲਸਣ ਦਾ ਨਾ ਟੇਸਟ ਹੀ ਅਲੱਗ ਆਦਾ ਹੈ ਪਤਾ ਚੱਲਦਾ ਕਿ ਹਾਂ ਲਸਣ ਪਾ ਰੱਖਿਆ।
ਅੱਛਾ-ਅੱਛਾ।
ਹਾਂਜੀ ਹੁਣ ਆਪਾਂ ਗ੍ਰੇਵੀ ਆ ਜਿਵੇਂ ਹੁਣ ਆਪਾਂ ਗ੍ਰਰੇਵੀ ਦੇ ਵਿੱਚ ਵੀ ਨਾ ਜਿਵੇਂ ਥੋੜਾ ਜਿਹਾ ਲਸਣ ਹੋ ਗਿਆ। ਅਦਰਕ। ਹਰੀ ਮਿਰਚ ਹੋ ਗਈ ਤੇ ਪਿਆਜ, ਟਮਾਟਰ ਤੇ ਏਹ ਚਾਰੋਂ ਪੰਜੋ ਚੀਜ਼ਾਂ ਨੂੰ ਨਾ ਆਪਾਂ ਪਹਿਲਾਂ ਹਲਕਾ ਜਿਹਾ ਘਿਓ ਪਾ ਕੇ ਤੇ ਹਲਕੀ ਜਿਹੀ ਹਲਦੀ ਪਾ ਕੇ ਫੇਰ ਓਨੂੰ ਖੱਦਾ-ਹੱਦਾ ਦਵਾ ਲੈਂਨੇ ਹਾਂ, ਅਨਬੋਇਲ ਕਰ ਲੈਂਦੇ ਹਾਂ ਜਦ ਆਪਾਂ ਪਤਾ ਕੀ ਗਲ ਗਏ ਨੇ ਓਹੋ ਹਾਂ ਪੈਲੇ ਪਾਣੀ ਚ ਹੀ ਓਬਾਲ ਦਿੰਨੇ ਹਾਂ, ਆਪਾਂ ਜਿਵੇਂ ਓ ਓਬਲ ਗਏ ਫੇਰ ਆਪਾਂ ਨੂੰ ਓਨੂੰ ਮੈਕਸੀ ਗ੍ਰੈਂਡ ਦੇ ਵਿੱਚ ਪੂਰੀ ਚੰਗੀ ਤਰਾਂ ਗਰੈਡ ਕਰ ਲਿਆ, ਵੀ ਐਵੇਂ ਤਾਂ ਬਣਾ ਲਿਆ ਜਿਵੇਂ ਆਪਾਂ ਚਟਨੀ ਜਹੀ ਨਈ ਹੁੰਦੀ, ਬਿਲਕੁਲ। ਪੇਸਟ ਜਾਵੇੈ, ਏਨਾ। ਐਨ ਟਾਈਟ ਜਾ ਕਰੋ ਵਦੀਆ ਜਾ ਕਰ ਲੋ ਓਨੂੰ ਗਰੈਡ ਅੱਛੀ ਤਰਾਂ ਹੋ ਗਿਆ ਚਲੋ ਜੀ। ਫੇਰ ਓਸ ਤੋਂ ਬਾਦ ਜਿਵੇਂ ਆਪਣੇ ਆਦੇ ਆ ਨਾ ਇਹ ਸੁੱਕੇ ਹੁਨੇ ਆ ਓ ਕਿਆ ਕਹਿਣੇ ਓਨੂੰ ਮਸਾਲੇ ਜਿਵੇਂ ਦਾਲਚੀਨੀ ਹੋਗੀ। ਤੇਜ ਪੱਤਾ ਹੋ ਗਿਆ। ਇਹ ਸਾਰੇ ਜੇੜੇ ਵੀ ਖੜੇ-ਖੜੇ ਮਸਾਲਿਆਂ ਜਿਵੇ ਥੋੜਾ ਸਾ ਜ਼ੀਰਾ ਤਿਆ ਤੇਜ਼ ਪੱਤਾ ਪਾ ਤਿਆ, ਹੈਂ, ਹਾਂ ਏਹ ਸਾਰੀ ਚੀਜ਼ਾਂ ਥੋੜੀ ਹਰੀ ਮਿਰਚ ਚਾ ਹੋ ਗਈ ਸਾਬੂਤ ਵਾਲੀ, ਨਈ ਲਾਲ ਮਿਰਚਾਂ ਤਾਂ ਸਾਬੂਤ ਵਾਲੀ ਹੋਵੇ।
ਹਾਂਜੀ-ਹਾਂਜੀ ਠੀਕ ਐ।
ਓਵੀ ਪਾ ਦੋ, ਤੀਨ-ਚਾਰ ਮਤਲਬ ਕਿ ਇਹ ਪਾ ਕੇ ਹਲਕਾ ਜਿਹਾ ਭੁੰਨ ਕੇ ਨਾ ਜੋ ਆਪਾਂ ਨੇ ਗਰੇਵੀ ਆਪਾਂ ਨੇ ਓ ਗਰੈਡ ਕੀਤੀ ਐ ਓ ਸਾਰੀ ਓਦੇ ਚ ਪਾਦੋ
ਅੱਛਾ ਜੀ ਅੱਛਾ।
ਤਾਂ ਓਨੂੰ ਚੰਗੀ ਤਰਾਂ ਰਝਾ ਲੋ, ਜੇ ਤੁਆਨੂੰ ਜਾਦਾ ਲੱਗਿਆ ਵੀ ਹਾਂ ਗਾੜੀ ਹੋ ਰਹੀ ਐ ਥੋੜਾ ਜਿਹਾ ਓਦੇ ਚ ਪਾਣੀ ਪਾਲੋ।
ਠੀਕ ਆ ਜੀ।
ਓਨੂੰ ਜਦ ਚੰਗੀ ਤਰਾਂ ਜਦ ਤੱਕ ਓ ਬਿਲਕੁਲ ਘਿਓ ਨਾ ਛੋੜਦੇ ਗਰੇਵੀ ਬਿਲਕੁਲ ਜਦ ਤੱਕ ਉਹ ਘਓ ਨਹੀਂ ਛੋੜਦੀ ਨਾ ਹਾਂ ਵੀ ਮਸਾਲੇ ਫਿਰ ਤੁਸੀਂ ਆਪਣੇ ਹਿਸਾਬ ਨਾਲ ਡਾਲ ਲਓ ਜਿਵੇਂ ਆਪਾਂ ਤਾਂ ਗਰੇਵੀ ਦਾ ਹਿਸਾਬ ਐ ਜਿਵੇਂ ਆਪਾਂ ਕੀਚਨਕਿੰਗ ਮੀਟ ਮਸਾਲਾ ਵੀ ਪਾਉਂਨੇ ਆ ਉਹਦੇ ਚ ਉਹਦਾ ਤਾਂ ਟੇਸਟ ਹੀ ਅਲੱਗ ਜਿਆ ਆ ਜਾਂਦਾ ਐ ਨਾ ਤੇ ਤੇ ਉਹ ਪਾਨੇ ਆ ਆਪਾਂ
ਕਿਚਨ ਕਿੰਗ ਵਗੈਰਾ ਵਰਤੀ ਦਾ ਹੁੰਦਾ ਇੱਕ ਤੇ ਚਾਂਪ ਮਸਾਲਾ ਵੀ ਆਉਂਦਾ ਐ ਜੀ ਹੁਣ ਤਾਂ
ਹਾਂ ਆਉਂਦਾ ਐ ਲੇਕਿਨ ਆਪਾਂ ਨੀ ਉਹ ਪਾਉਂਦੇ ਆਪਾਂ ਤਾਂ ਨਾ ਸਿਰਫ ਕਿਚਨ ਕਿੰਗ ਔਰ ਮੀਟ ਮਸਾਲਾ ਆਪਾਂ ਦੋਨੋ ਰੱਖ ਰੱਖੇ ਖੇਂ ਇਹ
ਅੱਛਾ ਜੀ ਅੱਛਾ ਠੀਕ
ਹਾਂਜੀ ਆਪ ਆਪਾਂ ਇਹ ਦੋਨੋਂ ਜਿਵੇਂ ਨਮਕ ਮਿਰਚ ਹਲਦੀ ਤੇ ਇਹ ਤੀ ਦੋਨੋਂ ਮਸਾਲੇ ਪਾ ਲਏ ਔਰ ਉਸ ਤੋਂ ਬਾਅਦ ਗਰੇੇਵੀ ਬਿਲਕੁਲ ਪੱਕ ਕੰਜ ਹੋ ਗਈ ਹਾਂ ਹਲਕਾ ਜਿਹਾ ਘੀ ਦਿਖਣ ਲੱਗਿਆ ਆਪਾਂ ਨੂੰ ਥੋੜ੍ਹਾ ਜਿਹਾ ਗਰਮ ਮਸਾਲਾ ਪਾ ਲੈਂਨੇ ਆ ਹਾਂ ਜਿਂਵੀ ਜ਼ਿਆਦਾ ਪਤਲੀ ਵੀ ਨਾ ਹੋਵੇ ਤੇ ਜ਼ਿਆਦਾ
ਬਣਾਉਂਦੇ ਓ
ਨਹੀਂ ਨਹੀਂ ਅਸੀਂ ਘਰ ਹੀ ਆ ਨਾ ਸਾਬੁਤ ਸਮਾਨ ਮੰਗਵਾਉਂਨੇ ਆ ਮੈਂ ਖੁਦ ਹੀ ਪੀਸਦੀ ਆ ਆਪਣੇ ਹੱਥਾਂ ਨਾਲ ਈ
ਅੱਛਾ ਅੱਛਾ ਠੀਕ ਹੈ ਜੀ ਸਾਡੇ ਵੱਲਾ ਹਾਲ ਹੀ ਐ ਆਪਾਂ ਪਰ ਆ ਨਾ ਸਾਹਮਣੇ ਦੁਕਾਨ ਹੈਗੀ ਜਿਹੜੀ ਜੀ ਲੱਗੀ ਹੋਈ ਐ ਉਹਦੇ ਮਸਾਲੇ ਇਕੱਠੇ ਕਰਾ ਕੇ ਨਾ ਆਪਣੇ ਅੱਖਾਂ ਸਾਹਮਣੇ ਪਿਸਵਾ ਲਈ ਦਾ ਵੀ ਘਰੇ ਨੀ ਪੀਸਦੇ ਅੱਖਾਂ ਸਾਹਮਣੇ ਪਿਸਵਾ ਲਈ ਦਾ ਭਾਈ ਕੋਲ ਜਾ ਕੇ ਮਸਾਲੇ
ਫੇਰ ਦੇਖੋ ਤੁਸੀਂ ਤੁਹਾਨੂੰ ਆਪਣੇ ਘਰ ਦੇ ਹਿਸਾਬ ਨਾਲ ਥੋੜ੍ਹਾ ਜਿਹਾ ਪਿਸਾਨਾ ਐ ਸਾਡੇ ਫੇਰ ਦੁਕਾਨ ਦਾ ਵੀ ਕੰਮ ਹੁੰਦਾ ਤੇ ਫਿਰ ਸਾਨੂੰ ਜਿਆਦਾ ਪੀਸਣਾ ਪੈਂਦਾ ਮੈਨੂੰ ਤਾਂ ਕਮ ਸ ਕਮ ਇਹ ਦੇਖ ਲੋ ਮੈਨੂੰ ਦਸ ਪੰਦਰਾਂ ਕਿੱਲੋ ਤਾਂ ਮੈਨੂੰ ਪੀਸਣਾ ਪੈਂਦਾ ਈ ਐ
ਅੱਛਾ ਜੀ ਅੱਛਾ ਹਾਂ ਫੇਰ ਤੇ ਫੇਰ ਆਹੀ ਐ ਨਾ ਚਲੋ ਘਰੇ ਬੰਦਾ ਪੀਸ ਲੈਂਦਾ ਹੁਣ ਏ ਵੇਖੋ ਘਰ ਵਾਸਤੇ ਚਾਹੀਦਾ ਤੇ ਚਲੋ ਬ ਬਾਜ਼ਾਰੋਂ ਸੋ ਰੁਪਏ ਦਾ ਕੱ ਠਾ ਕੱਠਾ ਕਰਵਾ
ਹਾਂ ਆਪਾਂ ਕਿੰਨਾ ਕ ਲੈ ਲੈਂਗੇ ਪੰਜਾਹ ਰੁਪਏ ਦਾ ਲੈ ਲਾਂਗੇ ਸੌ ਦਾ ਲੈ ਲਾਂਗੇ ਉਸ ਤੋਂ ਵੱਧ ਤਾਂ ਆਪਾਂ ਗਰਮ ਮਸਾਲਾ ਨੀ ਲੈ ਸਕਦੇ ਤੇ ਉਹਦੇ ਤੋਂ ਗਰਮ ਮਸਾਲਾ ਪਾਓ ਔਰ ਰਹੀ ਗੱਲ ਜਿਹੜੀ ਚਾਪ ਆਪਾਂ ਨੇ ਫਰਾਈ ਕੀਤੀ ਵੀ ਐ ਕਈ ਤਾਂ ਸਾਬੁਤ ਪਾਉਂਣੇ ਐ ਲੇਕਿਨ ਕਈ ਜਣੇ ਨਾ ਵਿੱਚੋਂ ਕੱਟ ਕੇ ਜਿਵੇਂ ਛੋਟੇ ਛੋਟੇ ਟੁਕੜੇ ਕਰ ਕੇ ਪਾ ਲੈਂਣੇ ਹਾਂ ਫੇਰ ਉਹ ਨਾ ਖਾਣ ਚ ਵੀ ਸੌਖਾ ਰਹਿੰਦਾ ਹਾਂ ਪੀਸਿਸ ਕਰ ਲਏ ਆਪਾਂ ਫਿਰ ਉਹ ਖਾਓ ਮਤਲਬ ਕਿ ਉਹਦਾ ਟੇਸਟ ਐ ਨਾ ਐਵੇਂ ਦਾ ਹੋਏਗਾ ਬਸ ਲਾ ਜਵਾਬ ਅਗਰ ਤੁਸੀਂ ਹਾਂ ਉਹ ਤੁਹਾਡੀ ਦੇ ਉਹ ਤੁਹਾਡੀ ਹੈ ਨਾ ਆਪਣੀ ਇੱਛਾ ਹੈ ਕਈ ਜਾਣੇ ਬਿਨਾਂ ਕਰੀਮ ਦੇ ਜਿਵੇਂ ਹੁਣ ਮੇਰਾ ਬੇਟਾ ਐ ਉਹਨੂੰ ਬਿਨਾਂ ਕਰੀਮ ਦੀ ਜ਼ਿਆਦਾ ਸਵਾਦ ਲੱਗਦੀ ਐ ਉਹ ਕਰੀਮ ਪਾ ਕੇ ਨਹੀਂ ਖਾਂਦਾ ਕੁੜੀ ਆ ਉਹ ਕਰੀਮ ਪਾ ਕੇ ਖਾਂਦੀ ਐ ਅਜੇ ਤੁਹਾਡੇ ਕੋਲ ਕਰੀਮ ਵੀ ਅਵੇਲੇਬਲ ਨਹੀਂ ਹੈ ਤਾਂ ਤੁਹਾਡੇ ਕੋਲ ਮਲਾਈ ਤਾਂ ਹੋਏਗੀ ਮਲਾਈ ਨੂੰ ਚੰਗੀ ਤਰ੍ਹਾਂ ਨਾ ਫੈਂਟ ਲਓ ਐਨ ਅੱਛੀ ਤਰ੍ਹਾਂ ਜਦ ਤਕ ਉਹਦੀ ਕ੍ਰੀਮਿੰਗ ਕੀਮਿੰਗ ਸੀ ਨਾ ਹੋਜੇ
ਅੱਛਾ ਜੀ
ਹਾਂਜੀ ਫਿਰ ਉਹਦੋਂ ਉੱਪਰ ਉਹ ਗਾਨੀਅਰ ਸੀ ਐਵੇਂ ਕਰ ਦੋ ਥੋੜ੍ਹਾ ਜਿਹਾ ਹਰਾ ਧਨੀਆ ਜਾਂ ਪਾ ਦੋ ਵਧ ਧੀਆ ਬਣ ਗੀ ਹੋਰ ਕੀ ਚਾਹੀਦਾ ਫੇਰ ਨਾਲ ਮਲਾਈ ਦੇਖੋ ਤੁਹਾਨੂੰ ਪਤਾ ਹੀ ਹੈ ਮਲਾਈ ਵਧੀਆ ਵੀ ਰਹਿੰਦੀ ਐ ਦੁੱਧ ਤੋਂ ਨਿਕਲੀ ਵੀ ਹਾਂ ਕਰੀਮ ਹੈ ਬਾਹਰੋਂ ਆਏਗੀ ਦੇਖੋ ਆਪਾਂ ਕਿਹੜਾ ਕਰੀਮ ਆਪਾਂ ਘਰ ਬਣਾਨੇ ਹਾਂ ਆਪਣੀ ਕਰੀਮ ਤੋਂ ਬਾਹਰੋਂ ਹੀ ਲੇ ਕੇ ਆਵਾਂਗੇ ਆਪਾਂ ਤੇ ਫਿਰ ਇਸੀ ਚੱਕ ਕਰ ਚ ਨਾ ਜੇ ਬੱਚੇ ਮੇਰੀ ਕੁੜੀ ਨੂੰ ਜ਼ਿਆਦਾ ਸ਼ੌਕ ਹੁੰਦਾ ਹੈ ਤਾਂ ਮੈਂ ਤਾਂ ਨਾ ਮਲਾਈ ਐਨ ਚੰਗੀ ਤਰ੍ਹਾਂ ਗ੍ਰੈਂਡ ਕਰਕੇ ਨਾ
ਅੱਛਾ ਜੀ ਅੱਛਾ
ਗਾੜੀ ਗਾੜੀ ਜੀ ਹੋ ਜਾਂਦਾ ਉਹ ਕਰੀਮ ਵੀ ਬਣ ਜਾਂਦੀ ਹੈ ਉਸ ਤੋਂ ਬਾਅਦ ਮੈਂ ਤਾਂ ਫਿਰ ਉਹੋ ਉਹਦੇ ਉੱਤੇ ਟਪਾ ਕੇ ਦੇ ਦਿੰਦੀ ਹਾਂ, ਬੱਚਾ ਖੁਸ਼ ਹੋ ਕੇ ਖਾਂ ਲੈਂਦਾ।
ਮੱਖਣ ਬਣ ਜਾਂਦਾ ਹੋਏਗਾ ਨਾ, ਤੁਸੀਂ ਫੈਡ ਫੈਂਡ ਕੇ ਤੋ ਮੱਖਣ ਦਾ ਉਹ ਆ ਜਾਂਦਾਂ ਐ।
ਆਪਾਂ ਨੇ ਮਿਕਸੀ ਗ੍ਰਾਇੰਡ 'ਚ ਥੋੜ੍ਹੀ ਫੈਟਨਾ ਐ। ਆਪਾਂ ਨੇ ਤਾਂ ਈਵੇ ਇਵੇ ਲੈਣਾ, ਜਿਵੇਂ ਹੁਣ ਆਪਣੀ ਦਹੀਂ ਆ ਗਾੜੀ ਗਾੜੀ ਆਂਦੀ ਐ, ਆਪਾਂ ਉਸ ਉਹਦੇ 'ਚ ਮਧਾਨੀ ਪਾਈ ਜਾਂਨੇ ਆ, ਉਹ ਕਿਵੇਂ ਦੀ ਹੋ ਜਾਂਦੀ ਹੈ ਬਿਲਕੁਲ ਸਮੂਥਲੀ।
ਹਾਂਜੀ, ਪਤਲੀ ਪਤਲੀ ਹੋ ਜਾਂਦੀ ਹੈ ਜੀ।
ਹਾਂ ਹੋ ਜਾਂਦੀ ਹੈ ਨਾ ਉਵੇਂ ਮਲਾਈ ਵੀ ਹੋ ਜਾਏਗੀ। ਆਪ ਆਪਾਂ ਨੂੰ ਉਹਦਾ ਮੱਖਣ ਥੋੜੀ ਕਢ ਕੱਢਣਾ, ਆਪਾਂ ਨੇ ਕੋਈ ਇੱਕ ਘੰਟਾ ਥੋੜ੍ਹੀ ਉਹਨੂੰ ਹਿਲਾਣੈ, ਦੋ-ਚਾਰ ਚਮਚ ਕੱਸ ਕੇ ਮਾਰੋਗੇ ਤੁਸੀਂ ਜੀ ਉਹ ਆਪਣੇ ਆਪ ਹੀ ਆਪਾਂ ਨੇ ਕਿੰਨੀ ਕੁ ਪਾਣੀ ਹੁੰਦੀ ਹੈ।
ਹਾਂਜੀ ਹਾਂਜੀ ਆਹ ਵੀ ਠੀਕ ਆ ਬਸ, ਬਸੀ ਅਸੀਂ ਵੀ ਰਾਤੀ ਬਣਾ ਲੈਂਗੇ।
ਫਿਰ ਮਲਾਈ ਦੀ ਨਾ ਉਹ ਸਾਰੀ ਰੰਮ ਜਾਂਦੀ ਏ, ਫਿਰ ਬਹੁਤ ਵਧੀਆ ਲੱਗਦੀ ਐ, ਉਹ ਕਰੀਮ ਦਾ ਹੀ ਕੰਮ ਕਰਦੀ ਹੈ ਫਿਰ।
ਅੱਛਾ ਜੀ ਅੱਛਾ, ਚਾਹੇ ਇਹਦੇ ਵਿੱਚ ਮਤਲਬ ਹੁੰਦਾ ਨਾ ਕਿ ਦੋ ਦਾਣੇ ਚੀਨੀ ਪਾ ਲੈ ਜਲਦੀ ਫਿੱਟ ਜਾਂਦੀ ਐ ਜਿਵੇਂ।
ਨਾ ਵੈਸੇ ਮੈਂ ਚੀਨੀ ਮੈਂ ਕਦੀ ਪਾਂਤੀ ਤਾਂ ਹੈ ਨਹੀ ਇਹ ਚੀਜ਼, ਮੈਂ ਤਾਂ ਐਵੇਂ ਕਰਦੀ ਹਾਂ।
ਅੱਛਾ ਜੀ, ਬਸ ਅਸੀ ਵੀ ਬਣਾ ਕੇ ਵੇਖਾਂਗੇ, ਰਾਤੀ ਸੋਚਦੇ ਪੇਏ ਅਸੀ ਬਣਾਈਏ। ਨਾਲ ਤੰਦੂਰੀ ਫੁਲਕੇ ਬਣਾਲਾਂਗੇ, ਬਾਹਰੋਂ ਤੁਹਾਨੂੰ ਪਤਾ ਹੀ ਮਹਿੰਗਾ ਜਾਂਦਾ ਗੁਜ਼ਾਰਾ ਹੁੰਦਾ ਗਾ। ਕਿੰਨੇ ਬੰਦਿਆ ਨੂੰ ਖਿਲਾਏਗਾ ਬਾਹਰੋਂ ਲਿਆ ਕੇ।
ਏਹ ਤਾਂ ਹੈ ਹੀ ਆ ਚਲੋ ਕੋਈ ਨੀ ਫਿਰ ਆਪਾਂ ਹੈਂ ਥੋੜ੍ਹੀ ਦੇਰ 'ਚ ਗੱਲ ਕਰਦੇ। ਕੋਈ ਆਇਆ ਹੈਨਾ ਓਕੇ ਜੀ, ਸਤਿ ਸ੍ਰੀ ਅਕਾਲ ਜੀ।